ਹੋਰ ਤੁਹਾਡਾ ਕੀ ਹਾਲ ਹੈ। ਹੈਲੋ, ਹਾਂਜੀ ਸਤਿ ਸ੍ਰੀ ਅਕਾਲ ਜੀ।
ਹਾਂਜੀ ਸਤਿ ਸ੍ਰੀ ਅਕਾਲ, ਕਿਸ ਤਰ੍ਹਾਂ ਤੁਸੀਂ।
ਬਸ ਵਧੀਆ ਜੀ, ਤੁਸੀਂ ਸੁਣਾਓ ਠੀਕ ਹੋ? ਤੁਹਾਡੀ ਆਵਾਜ਼ ਬਹੁਤ ਘੱਟ ਆ ਰਹੀ ਹੈ ਜੀ।
ਹਾਂਜੀ, ਤੁਹਾਡੀ ਬੜੀ ਆਵਾਜ਼ ਘੱਟ ਐ, ਕੋਈ ਨੀ।
ਹਾਂਜੀ ਕੋਈ ਗੱਲ ਨੀ, ਅੱਜ ਆਪਾਂ ਵੇਖ ਤੀਆਂ ਘਰਾਂ ਵਿੱਚ ਛੁੱਟੀਆਂ ਚੱਲ ਰਹੀਆਂ ਨੇ, ਸਾਰਿਆਂ ਦੇ ਘਰਾਂ 'ਚ ਮਹਿਮਾਨ ਆ ਰਹੇ ਨੇ। ਹਾਂਜੀ ਤੁਹਾਨੂੰ ਪਤਾ ਹੀ ਹੋਣਾ ਹੈ, ਮਹਿਮਾਨਾਂ ਦਾ ਆਪਣੇ ਘਰਾਂ ਵਿੱਚ ਕਿੰਨਾ ਮਹੱਤਵ ਹੈ। ਆਪਣੇ ਸੱਭਿਆਚਾਰ ਵਿੱਚ ਮਹਿਮਾਨਾਂ ਨੂੰ ਰੱਬ ਮੰਨਿਆ ਜਾਂਦਾ ਜੀ। ਮਹਿਮਾਨ ਨਵਾਜ਼ੀ ਤੁਸੀਂ ਕਰਦੇ ਹੋ ਜੀ।
ਹਾਂਜੀ ਬਿਲਕੁਲ ਕਰਨੇ ਹਾਂ ਅਸੀਂ, ਸਾਡਾ ਤਾਂ ਬੜਾ, ਬੜਾ ਵੱਡਾ ਪਰਿਵਾਰ ਏ ਤਾਂ ਅਸੀਂ ਤੇ ਪਹਿਲੇ ਈ ਕਿਹਾ, ਸਾਡੇ ਤੇ ਪੂਰਾ ਪਰਿਵਾਰ ਹੀ ਅ ਕਿ ਇੰਨਾ ਵੱਡਾ ਐ ਕਿ ਸਾਨੂੰ ਬਾਹਰ ਦੇ ਗੈਸਟ ਦੀ ਕੋਈ ਲੋੜ ਹੀ ਨੀਂ ਪੈਂਦੀ, ਸਾਡੇ ਘਰ ਦੇ ਹੀ ਲੋਕ ਕਾਫੀ ਹੋ ਜਾਂਦੇ ਨੇ ਮੇਰੀ ਮਤਲਬ ਅ, ਇੰਨਾ ਜੁਆਇੰਟ ਫੈਮਿਲੀ ਨਾ ਸਾਡੀ, ਤੇ ਬੜਾ ਹੀ ਜ਼ਿਆਦਾ ਵੱਡਾ ਫੈਮਿਲੀ ਹੈ, ਤੋਂ ਸਾਡੇ ਘਰ ਕਦੀ ਔ ਕਦੋਂ ਉਹ ਆ ਜਾਂਦੇ ਨੇ, ਕਦੀ ਇਹ ਜਾਂਦੇ ਨੇ ਤਾਂ ਉਹ ਸਾਡਾ ਇਹੀ ਚੱਲਦਾ ਰਹਿੰਦਾ ਸਾਡੇ ਘਰ ਤਾਂ ਰੋਜ਼ ਕੋਈ ਨਾ ਕੋਈ ਗੈਸਟ ਜ਼ਰੂਰ ਐ।
ਬਹੁਤ ਵਧੀਆ ਗੱਲ ਏ ਜੀ, ਮਹਿਮਾਨਾਂ ਦੀ ਸੇਵਾ ਤੋਂ ਭਾਵੀ ਇਹੀ ਏ, ਪਿਆਰ ਸਤਿਕਾਰ
ਹਾਂਜੀ, ਬਿਲਕੁਲ- ਬਿਲਕੁਲ, ਉਹ ਤੇ ਕਰਨਾ ਹੀ ਚਾਹੀਦਾ ਮਹਿਮਾਨਾਂ ਦੀ ਸੇਵਾ
ਜਦੋਂ ਵੀ ਤੁਹਾਡੇ ਘਰ ਮਹਿਮਾਨ ਕੋਈ ਆਂਉਦਾ ਹੈ, ਉਹਦਾ ਸਵਾਗਤ ਆਪਾਂ ਨੂੰ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੁਲਾ ਕੇ ਹੀ ਕਰਨਾ ਚਾਹੀਦਾ ਜੀ, ਘਰ ਆਏ ਮਹਿਮਾਨ ਨੂੰ ਪਾਣੀ ਪਿਉਣਾ ਚਾਹੀਦਾ ਹੈ ਪਹਿਲਾਂ, ਪਿਆਰ ਨਾਲ ਬਿਠਾਉਣਾ ਚਾਹੀਦਾ ਹੈ ਉਹਨਾਂ ਨੂੰ।
ਬਿਲਕੁਲ ਸਹੀ ਗੱਲ ਏ, ਬੱਚਿਆਂ ਨੂੰ ਵੀ ਸਿਖਾਉਣਾ ਚਾਹੀਦਾ ਕਿ ਵੱਡਿਆਂ ਦੀ ਕਿ, ਕਿਸ ਤਰ੍ਹਾਂ ਤੁਸੀਂ ਅਹ ਕ ਮਤਲਬ ਗ੍ਰੀਡਿੰਗ ਕਰ ਸਕਦੇ ਓਹ, ਕਿਸਤਰਾਂ ਤੁਸੀਂ ਸਤਿ ਸ੍ਰੀ ਅਕਾਲ ਕਰਨੀ, ਪੈਰੀ ਪੈਨਾ ਕਰਨੀਂ ਪਰ ਅੱਜ-ਕੱਲ ਦੇ ਬੱਚੇ ਤਾਂ ਕਰਦੇ ਈ ਨਹੀ।
ਬਿਲਕੁਲ ਜੀ ਬਿਲਕੁਲ ਤੁਸੀਂ ਬਿਲਕੁੱਲ ਠੀਕ ਕਹਿ ਰਹੇ ਓ, ਅੱਜ-ਕੱਲ ਦੇ ਬੱਚੇ ਸ਼ਰਮ ਮਹਿਸੂਸ
ਹਾਂਜੀ, ਹਾਂਜੀ ਬਿਲਕੁਲ ਸ਼ਰਮ ਮਹਿਸੂਸ ਕਰਦੇ ਨੇ, ਮੇਰਾ ਤਾਂ ਮੁੰਡਾ ਹਾਂਜੀ ਉਹ ਤੇ ਕਰੇਗਾ ਈ ਨੀ 'ਤੇ ਉਹਨੂੰ ਸਮਝਾਣਾ ਪੈਂਦਾ ਐ, ਤੂੰ ਕਰ, ਤੂੰ ਪੈਰੀ ਪੈਣਾਂ ਕਰ, ਤੂੰ ਸਤਿ ਸ੍ਰੀ ਅਕਾਲ ਕਰ। ਤਾਂ ਫਿਰ ਜਾ ਕੇ ਕਰੇਗਾ ਕਿ ਥੋੜ੍ਹੀ ਜੀ ਉਹਨੂੰ ਜਿਸ, ਜਿਸ ਤਰ੍ਹਾਂ ਲੱਗੇਗਾ ਹਾਂ ਇਹ ਤੇ ਮੈਂ ਇਹਨਾਂ ਨੂੰ ਕਾਫੀ ਚੇਰੇ ਵੇਖਿਆ, ਫਿਰ ਕਰੇਗਾ ਜਾ ਕੇ ਅਗਰ ਉਹਨੂੰ ਲੱਗੇਗਾ ਕਿ ਮੈਂ ਤਾਂ ਇਹਨਾਂ ਨੂੰ ਕਦੇ ਵੇਖਿਆ ਹੀ ਨਹੀਂ ਹੈ, ਤਾਂ ਥੋੜ੍ਹਾ ਜਾ ਸ਼ਰਮਾਏਗਾ। ਕਿ ਮੈਂ ਨਹੀਂ ਜਾਂਦਾ ਮੈਂ ਨਹੀਂ ਜਾਂਣਾ ਤਾਂ ਛੋਟਾ ਏ ਹੋ, ਹਜੇ ਹੁਣ ਪਰ ਅ ਪਰ ਅ ਲੱਗਦਾਏ ਨਾ ਕਿ ਸਾਨੂੰ ਉਹਨਾਂ ਨੂੰ ਸਿਖਾਣਾ ਚਾਹੀਦਾ ਐ, ਤੇ ਬੜਾ ਕੁਛ ਸਿਖਾਣੇ ਆ। ਫਿਰ ਵੀ ਕ, ਫਿਰ ਵੀ ਕਦੀ- ਕਦੀ ਅਸਰ ਕਰ ਲੈਂਦੇ ਨੇ ਕਿ ਬੱਚੇ ਦਾ ਸਤਿ ਸ੍ਰੀ ਅਕਾਲ ਨੀ ਕਰਦੇ 'ਤੇ ਉੱਥੇ ਜ਼ਿਆਦਾ ਉਹ ਲੱਗਦਾ ਹੈ ਕਿ ਫੀਲ, ਫੀਲ ਹੁੰਦਾ ਹੈ ਕਿ ਹਾਂ ਸਾਡੇ ਬੱਚੇ ਤਾਂ ਸਤਿ ਸ੍ਰੀ ਅਕਾਲ ਨਹੀਂ ਕਰਦੇ, ਪੈਰੀ ਪੈਨਾ ਨਹੀਂ ਕਰਦੇ।
ਕਿਉਂਕਿ ਮਹਿਮਾਨਾਂ ਦਾ ਸਭ ਤੋਂ ਪਹਿਲਾਂ ਤਾਂ ਇਹ ਹੀ ਸਨਮਾਨ ਹੁੰਦਾ ਐ ਕਿ, ਬੱਚੇ ਨੇ ਆ ਕੇ ਪਹਿਲਾ ਸਤਿ ਸ੍ਰੀ ਅਕਾਲ ਕਰਨਾ ਚਾਹੀਦਾ ਐ। ਪੈਰੀ ਪੈਨਾ ਕਰਨਾ ਚਾਹੀਦਾ, ਵੱਡਿਆਂ, ਵੱਡਿਆਂ ਦੀ
ਬਿਲਕੁਲ, ਬਿਲਕੁਲ ਠੀਕ ਕਹਿ ਰਹੇ ਹੋ ਜੀ, ਤੁਸੀਂ ਬਿਲਕੁਲ ਸਹੀ ਗੱਲ ਕਹਿ ਰਹੇ ਉਹ, ਪਰ ਕਈ ਘਰਾਂ ਵਿੱਚ ਬੱਚੇ, ਪਰ ਕਈ ਘਰਾਂ ਦੇ ਬੱਚੇ ਮੈਂ ਦੇਖੇ ਬੜੇ ਸਤ ਕਾਰ ਕਰਦੇ ਹਨ, ਪੈਰੀ ਹੱਥ ਲਗਾਂਉਦੇ ਹਨ ਬਹੁਤ ਅੱਛੇ ਬੱਚੇ, ਮਿੱਠੀ ਆਵਾਜ਼ 'ਚ ਬੱਚੇ ਬੋਲਦੇ ਨੇ ਪਰ, ਕਈਆਂ ਘਰਾਂ ਵਿੱਚ ਨਹੀਂ ਕਰਦੇ ਬੱਚਿਆਂ ਨੂੰ ਸ਼ਰਮ ਜ਼ਿਆਦਾ ਮਹਿਸੂਸ ਕਰਦੇ ਹਨ, ਸਕੂਲ ਵਿੱਚ ਬੱਚੇ ਬੜੇ ਖੁੱਲ ਕੇ ਰਹਿੰਦੇ ਹਨ, ਘਰਾਂ ਵਿੱਚ ਸ਼ਰਮ ਮਹਿਸੂਸ
ਹਾਂਜੀ ਕੋਈ ਆ ਜਾਏ ਨਾ ਕਰ ਤੇ ਫਿਰ ਜਿਆਦਾ ਕਰਦੇ ਨੇ ਕਿ ਸ਼ਰਮ ਆਉਦੀ ਏ ਬਿਲਕੁਲ ਲ ਫਿਰ ਸਾਨੂੰ ਲੱਗਦਾ ਕਿ ਅਸੀਂ ਕੀ ਸੰਸਕਾਰ ਦਿੱਤੇ ਨੇ ਬੱਚਿਆਂ ਨੂੰ, ਕਿ ਕੋਈ ਆਇਆ ਤੇ ਇਹ ਗ੍ਰੇਡ ਵੀ ਨਹੀਂ ਕਰ ਸਕਦੇ। ਕੁਛ ਬੋਲਦੇ ਈ ਨੀ, ਬਸ ਹੱਸ ਕੇ ਜਾਂ ਮੂੰਹ ਮੋੜ ਕੇ ਚਲੇ ਜਾਣਗੇ। ਤੋ ਬੱਚਿਆਂ ਨੂੰ ਮਨ ਕਰਦਾ ਕਿ ਨਾ ਕਿਸ ਤਰ੍ਹਾਂ ਸਿਖਾਈਏ ਹੁਣ ਕਿ ਹ ਅ ਤੁਸੀਂ ਉਹਨਾਂ ਨੂੰ ਗਰੀ ਤੁਸੀਂ ਉਹਨਾਂ ਨੂੰ ਸਤਿ ਸ੍ਰੀ ਅਕਾਲ ਬੁਲਾਓ। ਫੇਰ ਅਸੀਂ ਉਹਨਾਂ ਨੂੰ ਸਿਖਾਂਨੇ ਹੀ ਕੋਈ ਆਏ ਤਾਂ ਸਭ ਤੋਂ ਪਹਿਲਾਂ ਉਹਨਾਂ ਨੂੰ ਪਾਣੀ ਪੁੱਛੋ, ਤੁਸੀਂ ਪਾਣੀ ਦੋ। ਫੇਰ ਉਹਨਾਂ ਨੇ ਜੋ ਉਹਨਾਂ ਨੂੰ ਉਹਨੂੰ ਚੰਗਾ ਲੱਗਦਾ, ਜੈਸੇ ਠੰਡਾ ਪੀਣਾ ਠੰਡਾ ਪੀਓ, ਚਾਹ ਪੀਣੀ ਚਾਹ ਪੀਓ ਹਾਂਜੀ, ਸਟਾਰਟਿੰਗ ਤੋਂ ਇੱਥੋਂ ਕਰਨੀ ਚਾਹੀਏ, ਬੱਚਿਆਂ ਨੂੰ ਸਿਖਾਉਣਾ ਚਾਹੀਦਾ ਕਿ
ਬੱਚਿਆਂ ਨੂੰ ਦੱਸਣਾ ਚਾਹੀਦਾ, ਵੀ ਮਹਾਨ ਮਹਿਮਾਨ ਆ ਜਿਹੜੇ ਓ ਰੱਬ ਦਾ ਰੂਪ ਏ, ਆਪਣੇ ਘਰ ਰੱਬ ਦਾ ਰੂਪ ਆਇਆ ਹੈ। ਇਹਨੂੰ ਆਪਾਂ ਨੂੰ ਹੱਸ ਮੁੁੱਖ, ਚਿਹਰੇ ਨਾਲ ਸ ਕਾਰ ਨਾਲ ਸਭ ਨੂੰ ਬੁਲਾਣਾ ਚਾਹੀਦਾ ਹੈ, ਵਧੀਆ ਜਗ੍ਹਾ ਤੇ ਉਨਾਂ ਨੂੰ ਬਿਠਾਣਾ ਚਾਹੀਦਾ ਹੈ, ਖਾਣ ਪੀਣ ਦਾ ਅੱਛਾ ਉਹਨਾਂ ਨੂੰ ਸ, ਪ੍ਰਬੰਧ ਕਰਨਾ ਚਾਹੀਦਾ ਐ। ਸਾਰੇ ਜੀਆਂ ਨੂੰ ਰਲ ਕੇ ਉਹਨਾਂ ਦੀ ਸੇਵਾ ਕਰਨੀ ਚਾਹੀਦੀ ਹੈ, ਉਹਨਾਂ ਦਾ ਆਦਰ ਸਤਿਕਾਰ ਕਰਨਾ ਚਾਹੀਦਾ ਹੈ।
ਹਾਂਜੀ-ਹਾਂਜੀ।
ਉਨ੍ਹਾਂ ਨੂੰ ਜਾਣ ਲੱਗੇ ਕੋਈ ਸ਼ਗਨ ਜਾਂ ਗਿਫ਼ਟ ਵੀ ਦੇਣਾ ਚਾਹੀਦਾ ਹੈ।
ਸਈ ਗੱਲ ਏ ਕੁਝ-ਕੁਝ ਮੈਂ ਲੋਕੀ ਵੇਖੇ ਨੇ ਨਾ, ਜਿਸ ਤਰਾ, ਜਿਸ ਤਰ੍ਹਾਂ ਕੋਈ ਘਰੇ ਆ ਗਏ ਕੋਈ ਗੈਸਟ ਅਚਾਨਕ ਮੂੰਹ ਮੋੜ ਲੈਂਦੇ ਨੇ, ਕਿ ਹਾਏ ਇਹ ਕਿੱਥੋਂ ਆ ਗਿਆ, ਹਾਏ
ਮਹਿਮਾਨ ਆਉਂਦੇ ਹਨ
ਹਾਂਜੀ ਸਾਡੇ ਘਰ, ਅਸੀਂ ਤਾਂ ਬੜੇ ਖੁਸ਼ ਹੁੰਦੇ ਆ, ਕਿ ਸਾ, ਮਤਲਬ ਸਾਨੂੰ ਅਸੀ, ਅਸੀਂ ਇੰਨੇ ਖੁਸ਼ ਨਸੀਬ ਹਾਂ ਕਿ ਆਪ ਸਾਡੇ ਘਰ ਮਹਿਮਾਨ ਆਂਉਦੇ ਨੇ, ਤੇ ਕਿਹੜੇਂ- ਕਿਹੜੇਂ ਕਿੰਨੇੰ -ਕਿੰਨੇ ਘਰ ਹੁੰਦੇ ਨੇ, ਜਿਥੇ ਕੋਈ ਆਉਂਦਾ ਹੀ ਨਹੀਂ, ਕੋਈ ਮਹਿਮਾਨ ਹੀ ਨਹੀਂ ਆਉਦਾਂ।
ਬਿਲਕੁਲ ਜੀ, ਬਿਲਕੁਲ, ਸਹੀ ਗੱਲ ਐ। ਸਾਡੇ ਘਰ ਮਹਿਮਾਨ ਆਂਉਦੇ ਹਨ, ਉਹਨਾਂ ਦੀ ਇੱਕ ਈ ਫਰਮਾਇਸ਼ ਹੁੰਦੀ ਹੈ ਪਕੌੜੇ ਬਣਾਓ। ਮੈਂ ਅਲੱਗ -ਅਲੱਗ ਤਰ੍ਹਾਂ ਦੇ ਪਕੌੜੇ ਬਣਾ ਕੇ ਉਹਨਾਂ ਨੂੰ ਖੁਵਾਂਦੀ ਆ ਜੀ। ਉਹ ਬਹੁਤ ਪਸੰਦ ਕਰਦੇ ਹੈ ਜੀ
ਹਾਂਜੀ, ਹਾਂਜੀ ਚੰਗੀ ਗੱਲ ਐ, ਮਹਿਮਾਨ ਦੀ ਤਾਂ ਸਤਿਕਾਰ ਕਰਨਾ ਈ ਚਾਹੀਦਾ ਐ, ਆਦਰ ਕਰਨਾ ਈ ਚਾਹੀਦਾ ਉਹਨਾਂ ਦਾ।
ਬਿਲਕੁਲ ਜੀ-ਬਿਲਕੁਲ, ਪੰਜਾਬੀਆਂ ਦੇ ਦਿਲ ਹੁੰਦੇ ਹੀ ਬਹੁਤ ਵੱਡੇ ਹੈ ਜੀ। ਉਹ ਘਰੇ ਆਏ ਮਹਿਮਾਨਾਂ ਨੂੰ ਨਾ ਰੱਬ ਦਾ ਰੂਪ ਸਮਝ ਕੇ ਸਾਰੇ ਜੀਵ ਰਲ ਕੇ ਉਹਨਾਂ ਦੀ ਸੇਵਾ ਕਰਦੇ।
ਜੀ ਆਇਆ ਨੂੰ ਬਿਲਕੁਲ
ਜੀ ਆਇਆ ਨੂੰ ਕਰਦੇ ਹਾਂਜੀ-ਹਾਂਜੀ, ਆਰਾਮਦਾਇਕ ਜਗ੍ਹਾਂ ਬਠਾਂਦੇ ਹਨ, ਵਧੀਆ ਕਮਰਿਆਂ 'ਚ ਉਹਨਾਂ ਨੂੰ ਬਿਠਾਇਆ ਜਾਂਦਾ ਮਹਿਮਾਨਾਂ ਨੂੰ।
ਹਾਂਜੀ
ਪਰਿਵਾਰ ਦੀ ਆਰਥਿਕ ਹਾਲਤ ਜਿਹੋ ਜਿਹੀ ਮਰਜ਼ੀ ਹੋਵੇ, ਪਰ ਉਹ ਘਰ ਆਏ ਮਹਿਮਾਨ ਦੀ ਸੇਵਾ ਜ਼ਰੂਰ ਕਰਦੇ ਹਨ, ਬੜੇ ਵਧੀਆ ਤਰੀਕੇ ਨਾਲ ਕਰਦੇ ਹਨ।
ਦੀਏ ਮੈਮਰਾਂ ਦੀ ਸੇਵਾ।
ਹਾਂਜੀ, ਦਿਲਾਂ ਦਿਲੋਂ ਕਰਦੇ ਨੇ ਪਿਆਰ ਦਿਲੋਂ ਪਿਆਰ ਸਾਂਝ ਮੂ ਮਜ਼ਬੂਤ ਹੁੰਦੀ ਹੈ ਇਸ ਤਰ੍ਹਾਂ।
ਹਾਂਜੀ -ਹਾਂਜੀ, ਸਹੀ ਗੱਲ ਹੈ, ਸਹੀ ਗੱਲ ਕਰਦੇ ਪਏ ਹੋ ਤੁਸੀਂ
ਤੁਹਾਡੇ ਘਰ ਮਹਿਮਾਨ ਛੁੱਟੀਆਂ ਚ ਬਹੁਤ ਆਏ ਹੋਣੇ ਆ ਜੀ।
ਹਾਂਜੀ ਬਿਲਕੁਲ, ਸਾਡੇ ਮਹਿਮਾਨ ਤਾਂ ਨਹੀਂ ਅਸੀਂ ਕਹਿ ਸਕਦੇ। ਕਿਉਂਕਿ ਓਹ ਓਹਨਾਂ ਦਾ ਆਪਣਾ ਘਰ ਐ ਸਾਡੀ ਨਨਾਨ ਨਨਨ ਨਨਨ ਨਨਦ ਏ। ਉਹ ਆਂਦੇ ਨੇ ਫੇਰ ਸਾਡੀ ਭੂਆ ਨੇ ਸਾਡੀ ਸਾਨੂੰ ਸੱਤ ਭੂਆ ਨੇ ਤੇ ਸੱਤ ਹੋ ਕੇ ਕਦੀ ਇੱਕ ਕੋਈ ਆ ਜਾਂਦੀ, ਕਦੀ ਕੋਈ ਆ ਜਾਂਦੀ ਭੂਆ। ਅਤੇ ਅਸੀਂ ਤਾਂ ਨਹੀਂ ਕੈਂਦੇ ਕਿ ਉਹ ਮੇਮਾਨ ਨੇ ਕਿਉਂਕਿ ਉਹਨਾਂ ਦਾ ਖੁੁਦ ਦਾ ਘਰ ਹੈ। ਤੋ ਸਾਡੇ ਘਰ ਇਹ, ਜੈਸੇ ਬੂਆ ਹੋ ਗਈ, ਨਨੰਦੇ ਹੋ ਗਏ ਉਹੀ ਲੱਗੇ ਰਹਿੰਦੇ ਨੇ ਕਦੋਂ ਕੋਈ ਆ ਗਈ, ਕਦੋਂ ਕੋਈ ਆ ਗਈ ਤੇ ਸਾਨੂੰ, ਲੱਗਦਾ ਹੀ ਨੀ ਕਿ, ਮਤਲਬ ਸਾਨੂੰ ਨਾ ਕੋਈ ਟਾਈਮ ਹੀ ਸਾਡੇ ਘਰ ਨਾ ਕੋਈ ਦੂਸਰਾ ਮਹਿਮਾਨ ਆਈ ਆਂਦਾ ਹੀ ਨਹੀਂ, ਜਿਸ ਤਰ੍ਹਾਂ ਕੋਈ ਕਹਿ ਲਓ ਕਿ ਹਾਂ ਕੋਈ ਅ ਮਹਿਮਾਨ ਆਇਆ ਹੈ ਅਸੀਂ ਕਹਿੰਦੇ ਈ ਨੀ ਕਿਉਂਕਿ ਸਾਨੂੰ ਮਤਲਬ ਮੈਂ ਕੀ ਕਹਿਣਾ ਤੁਸੀਂ ਸਮਝਦੇ ਪਏ ਓ ਨਾ ਸਾਡੇ। ਸਾਰਾ, ਸਾਡਾ ਫੈਮਿਲੀ ਇੰਨੀ ਵੱਡੀ ਹੈ ਕਿ ਸਾਨੂੰ ਨਾ, ਲੋੜ, ਹਾਂਜੀ
ਮੇਰੀ ਵੀ ਭੂਆ ਸੱਸਾਂ ਨੇ। ਮੇਰੀਆਂ ਖੁਦ ਦੀਆਂ ਨੰਨਦਾਂ ਨੇ ਉਹ ਆਉਂਦੇ ਹੀ ਰਹਿੰਦੇ ਨੇ, ਉਹਨਾਂ ਦੀ ਸੇਵਾ ਅਸੀਂ ਕਰਦੇ ਰਹੀਦਾ।
ਬਿਲਕੁਲ-ਬਿਲਕੁਲ, ਕਰਨੀ ਚਾਹੀਦੀ ਏ ਉਹਨਾਂ ਦੀ ਸੇਵਾ।
ਹੀ-ਹੀ ਦੋ ਤਿੰਨ ਸਬਜ਼ੀਆਂ ਪਹਿਲਾਂ ਹੀ ਬਣਾ ਕੇ ਰੱਖ ਦਿੰਨੀ ਆਂ। ਜਿਹੜੀ ਕੋਈ ਵੀ ਜੀਅ ਆਏਗਾ ਤੇ ਉਹਨੇ ਖਾਣਾ ਖਾ ਕੇ ਜਾਣਾ ਹੈ ਜੀ।
ਹਾਂਜੀ -ਹਾਂਜੀ, ਬਿਲਕੁਲ- ਬਿਲਕੁਲ ਸਹੀ ਗੱਲ ਹੈ। ਓਹਨਾਂ ਦਾ ਖ ਓਹਨਾਂ ਦਾ ਓਹਨਾਂ ਨੂੰ ਵੀ ਖੂਬ ਮਤਲਬ ਬੜਾ ਚੰਗਾ ਲੱਗਦਾ ਐ ਕਿ ਸਾਨੂੰ ਏਨਾ ਅਦਾਰ ਆਧਾਰ ਦਿੰਦੇ ਪਏ ਨੇ ਇਹਨਾ ਸਮਾਨ ਦਿੰਦੇ ਪਏ ਨੇ। ਤੇ ਉਹਨਾਂ ਨੂੰ ਵੀ ਚੰਗਾ ਲੱਗਦਾ ਹੈ ਜੀ ਅਜ ਜਿਹੜਾ ਵੀ ਗੈਸਟ ਆਉਂਦਾ ਜਿਹੜਾ ਵੀ ਕੋਈ ਵੀ ਆਂਦਾ ਏ ਨਾ ਤਾਂ ਉਹਨਾਂ ਨੂੰ ਖੁਸ਼ ਕਰਕੇ ਹੀ ਭੇਜਣਾ ਚਾਹੀਦਾ, ਨਰਾਜ਼ ਕਰਕੇ ਤੇ ਬਿਲਕੁਲ ਬਿਲਕੁਲ ਵੀ ਨਹੀਂ ਭੇਜਨਾ ਚਾਈਦਾ ਕਿ ਏਨਾਂ ਦੀ ਇੰਨੀ ਸੇਵਾ ਕਰੋ, ਇੰਨੀ ਸੇਵਾ ਕਰੋ ਕਿ ਓਹ ਖੁਸ਼ ਹੋ ਕੇ ਜਾਇਆ ਵੋ। ਕੀ ਹਾਂ ਇਹ ਘਰ ਆ ਕੇ ਅਸੀਂ ਨਾ ਤਾਂ ਬੜੇ ਖੁਸ਼ ਹੋਏ ਆਂ ਇਹਨਾਂ ਨੇ ਸਾਡੀ ਬੜੀ ਦੇਖਬਾਲ ਕੀਤੀ ਐ ਬੜੀ। ਸਾਨੂੰ ਬੜਾ ਸਹੀ ਵੇਖਿਆ। ਕਿਸੇ ਚੀਜ਼ ਦੀ ਕਮੀ ਨਹੀਂ ਹੋਨ ਦਿੱਤੀ ਬਸ ਸਾਨੂੰ ਐ ਸੋਚ ਰੱਖਨੀ ਚਾਈਦੀ ਐ ਕਿ ਕੋਈ ਵੀ ਆਏ ਉਹਨਾਂ ਨੂੰ ਬਸ ਅਸੀਂ ਪੂਰਾ ਸਤਿਕਾਰ ਦੇਣਾ ਚਾਹੀਦਾ ਹੈ।
ਬਿਲਕੁਲ ਜੀ ਤੁਸੀਂ ਬਿਲਕੁਲ ਠੀਕ ਗੱਲ ਕਰ ਰਹੇ ਹੋ ਮਹਿਮਾਨਾਂ ਦੀ ਸੇਵਾ ਕਰਨਾ ਤੁਹਾਡਾ ਫਰਜ਼ ਵੀ ਹੈ। ਤੇ ਸਾਨੂੰ ਬੜੇ ਪਿਆਰ ਨਾਲ ਨਿੱਘਾ ਸਵਾਗਤ ਕਰਕੇ ਉਹਨਾਂ ਦੀ ਸੇਵਾ ਕਰਨੀ ਚਾਹੀਦੀ ਹੈ, ਚੰਗਾ-ਚੰਗਾ। ਖਾਨਾ ਓਨਾਂ ਨੂੰ ਖਵਾਨਾ ਚਾਈਦਾ ਹੈ।
ਹਾਂਜੀ ਹਾਂਜੀ ਹਾਂਜੀ ਬਸ ਸਾਡੇ
ਚਾਰ ਵਿੱਚ ਵੀ ਮਹਿਮਾਨ ਦੀ ਸੇਵਾ ਇੱਕ ਰਸਮ ਨਹੀਂ ਹੈਗੀ। ਬਲਕਿ ਉਹ ਆਪਣੇ ਜੀਵਨ ਦਾ ਇੱਕ ਅਹਿਮ ਹਿੱਸਾ ਹੈ ਧਰਮ ਹੈ ਆਪਣਾ। ਅਥਿਥੀ ਦੇਵੋ ਬਵਾ ਕਹਿੰਦੇ ਨੇ ਵੀ ਕਹਿੰਦੇ ਨੇ ਵੀ ਪੰਜਾਬੀ ਲੋਕ। ਲੋਕਾਂ ਦੇ ਦਰ ਤੇ ਆਇਆ ਹਰ ਸ਼ਖਸ਼ ਜਿਹੜਾ ਵੀ ਆਂਦ ਨਾ ਉਹਨਾਂ ਦਾ ਪੰਜਾਬੀ ਸਵਾਗਤ ਜ਼ਰੂਰ ਕਰਦੇ ਹਾ।
ਬਿਲਕੁਲ ਸਹੀ ਗੱਲ ਹੈ ਕਰਨੀ ਕਰਨੀ ਹੀ ਚਾਹੀਦੀ ਹੈ ਹਾਂਜੀ ਬਿਲਕੁਲ ਬਿਲਕੁਲ।
ਹਾਂਜੀ ਕਈ ਵਾਰੀ ਪਿਛਲੇ ਜ਼ਮਾਨੇ 'ਚ ਕਿਵੇਂ ਹੁੰਦਾ ਸੀ। ਜੇ ਕੋਈ ਮੁਸਾਫ਼ਿਰ ਪਿੰਡ ਵਿੱਚ ਆ ਜਾਂਦਾ ਸੀ ਤੇ ਸਾਰੇ ਪਿੰਡ ਵਾਲੇ ਹੀ ਉਹਨਾਂ ਦੀ ਸੇਵਾ ਕਰਨ ਲੱਗ ਪੈਂਦੇ ਸੀ। ਇਹ ਪੰਜਾਬੀ ਦੀ ਦਰਿਆ ਦਿਲੀ ਏ ਉੱਥੋਂ ਹੀ ਇਹ ਇੱਕ ਤਰ੍ਹਾਂ ਦੀ ਰੀਤ ਚੱਲ ਗਈ ਹੈ ਮਹਿਮਾਨ ਨਿਵਾ ਜੀ,
ਬਿਲਕੁਲ ਸਹੀ ਗੱਲ ਹੈ।
ਹਾਂਜੀ
ਕੋਈ ਵੀ ਮਹਿਮਾਨ ਘਰ ਆ ਜਾਏ ਹਾਂਜੀ ਕੋਈ ਵੀ ਮਹਿਮਾਨ ਘਰ ਘਰ ਆ ਜਾਏ ਤੇ ਉਹਨੂੰ ਬਿਲਕੁਲ ਹੀ ਭੁੱਖਾ ਨਾ ਭੇਜੋ। ਕੁਛ ਨਾ ਕੁਝ ਓਹਨੂੰ ਜ਼ਰੂਰ ਖਆਓ ਪਾਨੀ ਪਿਲਾਓ ਜਾਂ ਓਹਨੂੰ ਜੋ ਚਾਹੀਦਾ ਓਹਨੂੰ। ਕੋਲਡਰਿੰਗ ਜਾਂ ਕੁਝ ਵੀ ਉਹਨੂੰ ਚੰਗਾ ਲੱਗਦਾ ਹੈ, ਅਗਰ ਉਹ ਕੋਲਡਰਿੰਗ ਨਹੀਂ ਓ ਚੰਗੀ ਲੱਗਦੀ ਤੁਸੀਂ ਉਹਨੂੰ ਸਪੈਸ਼ਲ ਉਹਦੇ ਵਾਸਤੇ ਤੁਸੀਂ ਨਿੰਬੂ ਪਾਣੀ ਬਣਾ ਕੇ ਦਵੇਂ ਕੁਝ ਲਾਈਕ ਉਹ ਲੋਕ ਕੋਈ ਵੇਖ ਜਾਏ ਨਾ ਜਿਸ ਤਰ੍ਹਾਂ ਓ ਲੋਕ ਸੋਚਦੇ ਨੇ ਕਿ ਕੋਈ ਗੱਲ ਨੀ ਕੁੱਝ ਨੀ ਪੀਂਦਾ ਬੈਠਾ ਰਹ ਤੂੰ। ਫਿਰ ਲੇਕਿਨ ਸਾਨੂੰ ਸੋਚਣਾ ਚਾਹੀਦਾ ਹੈ ਕਿ, ਕੁਛ ਨਾ ਕੁਛ ਤਹਾਨੂੰ ਪਸੰਦ ਤਾਂ ਆਏਗਾ ਹੀ ਆਏਗਾ। ਤੁਸੀਂ ਉਹਨੂੰ ਨਿੰਬੂ ਪਾਣੀ ਦਾ ਓਪਸਨ ਦਿਓ ਕਿ ਤੁਸੀਂ ਨਿੰਬੂ ਪਾਣੀ ਪੀਣਾ ਹੈ ਤੇ ਪੀਓ। ਅਸੀਂ ਬਣਾ ਫਿਰ ਉਹਨੂੰ ਜੋ ਉਹਨੂੰ ਚੰਗਾ ਲੱਗਦਾ ਤੁਸੀਂ ਜ਼ਰੂਰ ਤੇ ਜ਼ਰੂਰ ਬਣਾ ਕੇ ਓਨੂੰ ਖਾਲੀ ਪੇ ਖਾਲੀ ਤਾਂ ਬਿਲਕੁਲ ਵੀ ਨਾ ਭੇਜੋ ਆਪਣੇ ਘਰ ਤੋਂ।
ਬਿਲਕੁਲ ਜੀ ਬਿਲਕੁਲ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਆਪਾਂ ਮਹਿਮਾਨਕ ਸੇਵਾ ਦਿਲ ਬਾਕ ਹੀ ਕਰੀਓ ਚਾਹੀਦੀ ਹੈ ਜੀ।
ਹਾਂਜੀ-ਹਾਂਜੀ-ਹਾਂਜੀ। ਤੁਸੀਂ ਤਾਂ ਆਪਣੇ ਮਹਿਮਾਨ ਦਾ ਬੜਾ ਚੰਗਾ ਸਤਿਕਾਰ ਕਰਦੇ ਹੋਣਗੇ?
ਹਾਂਜੀ, ਓਹ ਵੀ ਨਾ ਬੱਚਿਆਂ ਨੂੰ ਹੀ ਗੱਲ ਸਿਖਾਣੀ ਚਾਹੀਦੀ ਹੈ, ਜਦੋਂ ਵੀ ਕੋਈ ਬ ਮਹਿਮਾਨ ਆਪਣੇ ਘਰ ਆ ਗਿਆ ਹੈ, ਹੱਥ ਜੋੜ ਕੇ ਨਿਮਰਤਾ ਨਾਲ ਉਹਨਾਂ ਨੂੰ ਗ੍ਰੀਟ ਕਰੋ ਸਸ ਰੀ ਕਾਲ ਬਲਾਓ, ਖਾਨ ਦੇ ਮਾਮਲੇ ਵਿੱਚ ਵੀ ਤੁਹਾਨੂੰ ਪਤਾ ਵੀ ਕੋਈ ਵੀ ਕਮੀ ਨਹੀਂ ਛੱਡਣੀ ਚਾਹੀਦੀ। ਸਪੈਸ਼ਲ ਜੇੜੀਆਂ ਵੀ ਮੌਸਮ ਦੀਆਂ ਸਬ ਸਬਜ਼ੀਆਂ, ਪਨੀਰ, ਦਾਲ, ਰਾਇਤਾ ਜੋ ਵੀ ਅੱਛਾ ਬਣੇ ਆਪਾਂ ਨੂੰ ਬਣਾ ਕੇ ਇਹਨਾਂ ਨੂੰ ਖਵਾਣਾ ਚਾਹੀਦਾ ਹੈ।
ਹਾਂਜੀ ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਹੈ।
ਬਜ਼ੁਰਗਾਂ ਨੂੰ ਬੱਚਿਆਂ ਨੂੰ ਸਭ ਨੂੰ ਹੀ। ਆਪਾਂ ਨੂੰ ਬੜੇ ਅੱਛੇ ਤਰੀਕੇ ਨਾਲ ਮਹਿਮਾਨੇਬਾਜ਼ੀ ਕਰਨੀ।
ਹਾਂਜੀ ਬਿਲਕੁਲ ਉਹ ਇਨਸਾਨ ਓਧਰੋਂ ਖੁਸ਼ ਹੋ ਕੇ ਜਾਣਾ ਈ ਚਾਹੀਦਾ ਜੇੜੇ ਵੀ ਘਰ ਐ। ਉਹ ਘਰ ਤੋਂ ਖੁਸ਼ ਹੋ ਕੇ ਜਾਣਾ ਚਾਹੀਦਾ ਕਿ, ਹਾਂ ਕਿੰਨਾ ਚੰਗਾ ਘਰ ਏ, ਕਿੰਨੇ ਅੱਛੇ ਸੰਸਕਾਰ ਨੇ ਇਹਦੇ ਇਹ ਘਰ ਦੇ। ਤੁਨੀ ਜ਼ਰੂਰ ਬੋਲਣਾ ਚਾਹੀਦੈ।
ਮਹਿਮਾਨਾ ਨਾਲ ਬਹਿ ਕੇ ਆਪਾਂ ਆਪਣੀਆਂ ਪੁਰਾਣੀਆਂ ਯਾਦਾਂ ਵੀ ਤਾਂਜੀਆਂ ਕਰ ਸਕਦੇ ਹਾਂ। ਦੁੱਖ-ਸੁੱਖ ਵੀ ਸਾਂਝੇ ਕਰ ਸਕਦੇ ਆਂ, ਹਾਂਜੀ।